ਹੈਲੋ। ਸਾ ਸ੍ਰੀ ਕਾਲ ਜੀ, ਹੋਰ ਕੀ ਹਾਲ ਏ ਜੀ ਤੁਹਾਡੇ?
ਬਸ ਠੀਕ ਆ, ਸਾਡੀ ਯਾਦ ਕਿਸ ਤਰ੍ਹਾਂ ਆ ਗਈ ਏ।
ਬਸ ਬੈਠੇ ਸੀ ਵੇਲੇ ਮੈਂ ਕਿਹਾ ਚੱਲ ਫੋਨ ਹੀ ਲਾਈਏ ਤੁਹਾਨ।
ਅੱਛਾ ਅੱਛਾ, ਔਰ ਪਰਿਵਾਰ ਠੀਕ ਏ?
ਸਭ ਵਧੀਆ। ਤੁਸੀਂ ਸੁਣਾਓ? ਕੀ ਗੱਲ ਆਏ ਨੀ ਏਡੇ ਦਿਨ ਹੋ ਗਏ ਸਾਡੇ ਘਰ।
ਬਸ ਕੋਈ ਨੀ ਆਵਾਂਗੇ, ਵਿੱਚੋਂ ਟੈਮ ਕੱਢ ਕੇ ਨਾ।
ਮੈਂ ਤੇ ਸੋਚਦੀ ਵੀ ਸੀ ਮੈਂ ਕਿਆ ਆਣਗੇ ਅੱਜ-ਕੱਲ੍ਹ, ਏਡੇ ਦਿਨ ਹੋ ਗਏ ਮਹੀਨਾ ਹੀ ਹੋ ਗਿਆ ਹੋਣੈ ਮੈਨੂੰ ਲੱਗਦਾ ਕਦੋਂ ਆਉਣਾ ਆ? -
ਏਕ ਮਿੰਟ ਰੁਕੋ ਜ਼ਰਾ। ਏਕ।
ਹਾਂਜੀ, ਆ ਕੀ ਕੈ ਰੇ ਹੋ ਤੁਸੀਂ?
ਮੈਂ ਕਿਹਾ ਮਹੀ ਈ ਹੋ ਗਿਆ ਤੁਹਾਨੂੰ ਆਇਆ ਨੂੰ।
ਤੁਸੀਂ ਤੇ ਮਹੀਨਾ ਕਹਿ ਰਹੀ ਹੋ, ਤੁਹਾਨੂੰ ਧਿਆਨ ਕੋੋਈ ਜੀ ਮੈਨੂੰ ਤਾਂ ਹਾਸਾ ਆ ਗਿਆ। ਇਹ ਪਿੱਛੇ ਤਾਂ ਤਿੰਨ ਚਾਰ ਦਿਨ ਪਹਿਲੇ ਹੋ ਕੇ ਗਿਆ ਪਤਾ ਨਹੀਂੀ ਤੁਹਾਨੂੰ ਪਤਾ ਲੱਗਿਆ ਜਾਂ ਨਹੀਂ ਹੋ ਸਕਦਾ ਬੱਚਿਆਂ ਨੇ ਦੱਸਿਆ ਨਾ ਹੋਵੇ ਮੈਂ ਆਇਆ ਸੀ ਤੇ
ਕਾਰ ਨੀ ਹੈਗੀ
ਹਾਂ ਉਹ ਵਾਈਫ ਨੇ ਮੇਰੀ ਨੇ ਕਿਹਾ ਸੀ ਉਹ ਕੋਈ ਚੀਜ਼ ਮੰਗਵਾਈ ਸੀ ਉਹਨੇ ਤੁਹਾਡੇ ਘਰੋਂ ਤੇ ਮੈਂ ਕਿਹਾਿਆ ਚਲੋ ਕੋਈ ਨੀ ਲੈ ਆਨੇ ਆ
ਚਲੋ ਹੁਣ ਹੁਣ ਫੇਰ ਆ ਜਾਣਾ ਕਿ ਹੋ ਗਿਆ
ਕੋਈ ਨੀ ਆਵਾਂਗੇ।
ਹਾਂ ਫੇਰ ਦੁਬਾਰਾ ਚੱਕਰ ਲਾ ਲੈਣਾ ਕਿਵੇਂ ਮਿਲਣਾ ਨੇ ਤੇ ਆਪਣਾ ਘਰ ਤੁਹਾਡਾ ਕਾਰੋਬਾਰ ਬਸ ਮੈਂ ਤੇ ਹਾਂ ਮੈਂ ਤੇ ਸਿਲਾਈ ਵਗੈਰਾ ਹੀ ਕਰਨੀ ਆ ਨਾ ਕੱਪੜਾ ਵੇਚਦੀ ਆ।
ਅੱਛਾ। ਵਧੀਆ ਕੰਮ ਹੈ, ਠੀਕ ਚੱਲ ਰਿਐ ਯਾ ਢਿੱਲਾ ਹਾਲੇ ਕੰਮ?
ਬਸ ਨਹੀਂ ਨਹੀਂ ਠੀਕ ਹੀ ਏ ਬਸ ਥੋੜਾ ਬੌਤ ਜੋ ਆਂਦਾ ਠੀਕ ਏ।
ਕਰਦੇ ਹੀ ਪਏ ਆਂ ਕੱਪੜੇਆਂ ਦੀ ਸਿਲਾਈ ਕਰਨੇ ਆ। ਕੱਪੜੇ ਵੇਚ ਸੀ ਲੈਂਣੀ ਆਂ ਮੈਂ। ਕੱਪੜਾ ਰੱਖਿਆ ਹੋਇਆ ਆਓ ਕਦੀ ਘਰ ਵੇਖ ਦੇਖੋ ਸੂਟ ਬੜੇ ਵਧੀਆ ਲੇਡੀਜ਼ ਰੱਖੇ ਦੇ ਨੇ
ਮੈਂ ਆਇਆ ਉਹੀ ਕੰਮ ਸੀ ਤੁਸੀਂ ਮਿਲਲੇ ਨਹੀਂੀ
ਅੱਛਾ ਕੋਈ ਨੀ ਹੁਣ ਆ ਜਾਣਾ ਕੋਈ ਨੀ ਹੋਣਾ ਆ ਜਾਣਾ ਹਾਂ ਬਹੁਤ ਅ ਅੱਛੇ ਸੂਟ ਹੈਗੇ ਪੂਰੇ ਪਿਓਰ ਕੋਟਨ ਦੇ
ਮੈਨੂੰ ਕੋਈ ਦੱਸ ਰਿਹਾ ਸੀ ਤੁਹਾਡੀ ਆਪਣਾ ਸਾਸੂ ਮਾਂ ਮਦਰ ਇਨ ਲਾ ਤੁਹਾਡੀ ਉਹ ਸਵੈਟਰ ਬਣਾ ਲੈਂਦੇ ਨੇ
ਹਾਂਜੀ ਹਾਂਜੀ ਬਣਾ ਲੈਂਦੇ ਸਵੈਟਰ ਤੁਸੀਂ ਕਿਹਦਾ ਬਣਵਾਣਾ
ਅੱਛਾ ਅ ਦੇਖਦੇ ਹਾਂ ਮੈਂ ਪਹਿਲੇ ਦੇਖਾਂਗਾ ਵੀ ਕਿਸ ਤਰ੍ਹਾਂ ਦੇ ਬਣਾਉਂਦੇ ਨੇ ਉਹ
ਨਹੀਂ ਬਹੁਤ ਅੱ ਅੱਛੀ ਬੁਣਾਈ ਕਰਦੇ ਹਨ ਕਦੀ ਇੱਕ ਵਾਰ ਸਵੈਟਰ ਬਣਵਾਓ ਤੁਸੀਂ ਕਹੋਗੇ ਬਸ
ਅੱਛਾ ਨਹੀਂ ਉਹ ਮੈਂ ਮੈਂ ਤਾਂ ਪੁੱਛ ਰਿਹਾ ਮੈਨੂੰ ਪਤਾ ਤੇ ਹੈ ਉਹ ਬਣਾਉਂਦੇ ਨੇ ਬਟ ਹੁਣ ਥੋੜੇ ਜਿਹੇ ਬਜ਼ੁਰਗ ਹੋ ਗਏ ਨੇ ਨਾ ਤੇ
ਹਾਂ ਬਸ ਉਹ ਤੇ ਫੇਰ ਦੇਖੋ ਉਮਰ ਦੇ ਹਿਸਾਬ ਨਾਲ ਫਰਕ ਤੇ ਪੈਂਦਾ ਹੈ ਲੇਕਿਨ ਕੋਈ ਨੀ ਬਣਾ ਦੇਣਗੇ ਬੱਚੇ ਵਗੈਰਾ ਦਾ ਬਣਵਾਉਣਾਏ ਸੈੱਟ ਬਣਾ ਲੈਂਦੇ ਆ
ਹਾਂ ਹਾਂ ਬੱਚੇ ਬੱਚਿਆਂ ਖਾਸ ਕਰਕੇ ਛੋਟੇ ਬੱਚੇ ਦਾ ਬਣਵਾਉਣਾ
ਹਾਂਜੀ ਪੂਰਾ ਪ੍ਰੋਪਰ ਪੂਰਾ ਸੈਟ ਬਣਾ ਲੈਂਦੇ ਆ ਟੋਪੀ ਜੁਰਾਬਾਂ ਵੀ ਪਜਾਮੀ ਹਾਂਜੀ ਉੱਪਰ ਦਾ
ਠੀਕ ਠੀਕ ਹੈ ਜ
ਪਰ ਪੂਰਾ ਸੈੱਟ ਮਿਲੇਗਾ ਤੁਹਾਨੂੰ
ਕੋਈ ਨਹੀਂ ਹੁਣ ਮੈਂ ਜਦੋਂ ਵੀ ਆਵਾਂਗਾ ਨਾ ਤੇ ਤੁਹਾਡੇ ਕੋਲੋਂ ਸੂਟ ਵੀ ਦੇਖ ਜਾਵਾਂਗਾ ਵਾਈਫ ਨੂੰ ਵੀ ਨਾਲ ਲੈ ਆਵਾਂਗਾ ਮੈ ਨਾ ਇਹ ਉਹ ਦੇਖ ਲਾਂਗੇ ਮਾਤਾ ਜੀ ਸਵੈਟਰ ਕਿਸ ਤਰ੍ਹਾਂ ਬਣਾਉਂਦੇ ਨੇ ਤੇ ਕੋਈ ਵਧੀਆ ਜਿਹਾ ਡਿਜ਼ਾਇਨ ਪਸੰਦ ਆ ਗਿਆ ਅਤੇ ਉਹ ਉਹਨਾਂ ਕੋਲੋਂ ਬਣਵਾ ਲਾਂਗੇ ਸਵੈਟਰ ਬਣਵਾ ਲਾਂਗੇ ਹਨਾ ਬੱਚੇ ਦਾ
ਹਾਂਜੀ ਹਾਂਜੀ ਜ਼ਰੂਰ ਜ਼ਰੂਰ ਲਾਉਣਾ ਚੱਕਰ ਹੈਨਾ
ਬੇਟਾ ਕੀ ਕਰ ਰਿਹਾ ਤੁਹਾਡਾ ਅੱਜ ਕੱਲ੍ਹ
ਉਹ ਨ ਬਸ ਹੁਣ ਪਲੱਸ ਟੂ ਦੇ ਪੇਪਰ ਦਿੱਤੇ ਨੇ ਤੇ
ਅੱਛਾ
ਉਹਦੇ ਚ ਹੋ ਗਿਆ ਪਾਸ ਤੇ ਹੁਣ ਦੇਖੋ ਕੀ ਕਰਦਾ ਅੱਗੇ ਕੋਲੇਜ ਵਗੈਰਾ ਜਾਣਾ ਕੀ ਕਰਨਾ ਥੋੜਾ ਜੇ, ਦੇਖਣੇ ਹਾਂ। ਇਹਦੇ ਪਾਪਾ ਨਾਲ ਗੱਲ ਕਰਨੀ ਆ ਨਾ, ਗੁੜੀਆਂ ਤੇ ਜਾ ਰਹੀ ਮੇਰੀ ਕਾਲਜ।
ਹੂੰ-ਹੂੰ,
ਹਾਂਜੀ ਇਹਨ ਦਾ ਵੀ ਦੇਖਣੇ, ਇਹਨੂੰ ਵੀ ਭੇਜਾਂਗੇ ਪੜ੍ਹਾਈ ਤੇ ਕਰਾਉਣੀ ਹੈ ਦੇਖੋ ਹਜੇ।
ਠੀਕ ਠੀਕ, ਤੇ ਮੈਂ ਮੈਂ ਸੁਣਿਆ ਤੁਸੀਂ ਵੀ ਜੋਬ ਵਗੈਰਾ ਦਾ ਟਰਾਈ ਕਰ ਰਹੇ ਸੀ।
ਹਾਂਜੀ ਹਾਂਜੀ, ਕਰਦੇ ਤੇ ਪਏ ਸੀ ਵੇਖੋ ਹੁਣ। ਕਿਸਮਤ ਦੀ ਗੱਲ ਹੁੰਦੀ ਹੈ ਮਿਲਣ ਨੂੰ ਮਿਲ ਮਿਲ ਜਾਂਦੀ, ਮਿੰਟਾਂ ਚ ਕਈਆਂ ਨੂੰ ਸਾਲ ਸਾਲ ਲੱਗ ਜਾਂਦਾ।
ਹਾਂ ਨਹੀਂ ਹੁਣ ਤੇ ਏਜ ਦੇ ਹਿਸਾਬ ਨਾਲ ਤੁਹਾਨੂੰ ਤੇ ਔਖਾ ਹੀ ਜੋਬ ਮਿਲਣੀ,
ਨਹੀਂ ਮਿਲ ਵੀ ਸਕਦੀ ਹੈ, ਕਿਸਮਤ ਦੇ ਹਿਸਾਬ ਨਾਲ ਮਿਲ ਵੀ ਜਾਂਦੀ ਹੈ ਕਈ ਕਰਦੇ ਨੇ
ਆ ਜਿਹੜਾ ਸੂਟ ਸੂਟਾਂ ਦਾ ਕੰਮ ਨਾ ਉਹ ਫਿਰ ਯਾਰ ਤੁਹਾਨੂੰ ਛੱਡਣਾ ਪੈ ਜਾਣਾ ਜੇ ਜੋਬ ਦਾ ਬਣ ਗਿਆ ਨਾ ਪ੍ਰੋਗਰਾਮ,
ਹਾਂਜੀ-ਹਾਂਜੀ ਇਹ ਤੇ ਹੈ। ਇਕ ਹੀ ਕੰਮ ਹੋ ਪਾਏਗਾ, ਜਾ ਜੋਬ ਕਰ ਲਵਾਂਗੀ। ਜਾਂ ਫਿਰ ਕੱਪੜਿਆਂ ਦਾ ਕੰਮ ਕਰਾਂ। ਹਾਂਜੀ,
ਹੋਰ ਕੁਛ ਸੁਣਾਓ?
ਬਸ ਵਧੀਆ ਤੁਸੀਂ ਆਏ ਨੀ ਮੈਂ ਤੇ ਅੱਜ, ਭਿੰਡੀਆਂ ਬਣਾਈਆਂ ਸੀ, ਮੈਂ ਕਿਹਾ ਆਣਗੇ ਤੇ ਭਿੰਡੀਆਂ। ਹੋਰ ਤੁਹਾਡੀ ਫੇਵਰੇਟ ਹੈਗੀ ਨਾ, ਪਿਛਲੀ ਵਾਰ ਤੁਸੀਂ ਆਏ। ਦੱਸਦੇ ਰਹੇ ਸੀ ਨਾ,
ਹਾਂ ਪਿਛਲੀ ਵਾਰੀ ਉਹ ਜਦੋਂ ਪਰਿਵਾਰ ਨਾਲ ਆਇਆ ਸੀ ਮੈਂ,
ਹਾਂਜੀ ਤੁਸੀਂ ਕਹਿ ਰਹੇ ਸੀ, ਨਾ ਮੈਂ ਭਿੰਡੀਆਂ ਬੜੀ ਖੁਸ਼ ਹੋ ਕੇ ਖਾਣ ਖਾਦਾਂ ਰਾਜਮਾਂ ਵਧੀਆ ਬਣਾਦੇ ਹੋ ਤੁਸੀਂ, ਅ ਰਾਜਮਾਂ ਬੜੇ ਸਵਾਦ ਲੱਗਦੇ ਨੇ ਕਟਹਲ ਹਾਂਜੀ, ਚਾਂਪ ਮੇਰੇ ਹੱਥ ਦੀ ਇੰਨੀ ਵਧੀਆ ਲੱਗਦੀ ਸੀ ਤੁਹਾਨੂੰ, ਉਹ ਵੀ ਬਣਾਈ ਹੋਈ ਸੀ।
ਅੱਛਾ,
ਹਾਂਜੀ, ਗ੍ਰੇਵੀ ਵਾਲੀ ਬਣਾਈ ਤੇ ਸੀ ਤੁਸੀਂ ਕਿਹਾ ਸੀ ਕਿਵੇਂ ਬਣਾਉਂਦੇ ਹੋ ਦੱਸੋ। ਮੈਂ ਤੁਹਾਨੂੰ ਦੱਸਿਆ ਤੇ ਸੀ। ਪਹਿਲੇ ਲਿਆ ਕੇ ਪਾਣੀ ਚ ਰੱਖਣੇ ਆ, ਉਹਨੂੰ ਉਬਾਲਣੇ ਆ। ਉਬਾਲ ਕੇ ਜਦੋਂ ਠੰਡੀ ਹੋ ਜਾਂਦੀ ਹੈ, ਫੇਰ ਉਹ ਕੱਟ ਲਈ ਦੀ ਹੈ ਫੇਰ ਮਸਾਲਾ ਬਣਾਈ ਦਾ ਟਮਾਟਰ, ਪਿਆਜ ਦਾ, ਉਹਨੂੰ ਚੰਗੀ ਤਰ੍ਹਾਂ ਭੁੰਨੀ ਦਾ ਫੇਰ ਉਹਦੇ ਚ ਥੋੜ੍ਹੀ ਮਲਾਈ ਪਾਲੋੋ। ਥੋੜ੍ਹੀ ਦਹੀਂ ਪਾਓ ਫਿਰ, ਚੰਗੀ ਤਰ੍ਹਾਂ ਗਰੇੇਵੀ ਬਣਾ ਕੇ ਉਹਦੇ ਚ ਛੋੜ ਦੋ, ਚਾਂਪ ਨੂੰ ਫੇਰ ਥੋੜੇ ਦੱਸ, ਇੱਕ ਮਿੰਟ ਫੇਰ ਵੀ ਭੁੰਨਨਾ ਪੈਂਦਾ ਕਿਉਂ ਫਿਰ ਤਾਂ ਹੀ ਮਸਾਲਾ ਵਿੱਚ ਦੱਸਦਾ ਹੈ।
ਹੂੰ, ਆਹ ਨਹੀਂ ਸਹੀ ਗੱਲ ਕੋਈ ਨੀ ਆ, ਮੈਂ ਵਾਈਫ- ਉਸ ਨੂੰ ਨਾਲ ਲਿਆਵਾਂਗੇ, ਨਾ ਤੁਸੀਂ ਦੱਸਣਾ ਉਹਨਾਂ ਨੂੰ
ਹਾਂ ਭੈਣ ਜੀ ਨੂੰ ਜਰੂਰ ਲੈ ਕੇ ਆਉਣਾ ਸਾਡੇ ਘਰ ਮੈਂ, ਭੈਣ ਜੀ ਨਾਲ ਮਿਲੀ ਨੀ ਕਿੰਨਾ ਟਾਈਮ ਹੋ ਗਿਆ।
ਹੂੰ,
ਬੜਾ ਦਿਲ ਕਰਦਾ ਸੀ ਭੈਣ ਜੀ ਮਿਲਣ
ਬਿਲਕੁਲ -ਬਿਲਕੁਲ ਕੋਈ ਨੀ ਹੁਣ ਮੈਂ ਲਿਆਵਾਂਗਾ, ਦੇਖਣੇ ਹਾਂ ਦੋ ਇੱਕ ਦੋ ਦਿਨ ਦੇ ਅੰਦਰ- ਅੰਦਰ ਨਾ ਕਰਦੀ ਹ ਪਲਾਨਿੰਗ
ਫੋਨ ਕਰ ਦੇਣਾ, ਪਹਿਲੇ ਫੇਰ ਮੈਂ ਥੋੜਾ ਰੋਟੀ ਦਾ ਇੰਤਜ਼ਾਮ ਕਰਾਂਗੀ ਹਨਾ ਵਧੀਆ ਬਣਾਵਾਂਗੀ ਕੋਈ ਚੀਜ਼। ਨਵੀਂ ਡਿਸ਼ ਬਣਾ ਕੇ ਖਵਾ ਦਾਂਗੇ, ਤੁਹਾਨੂੰ ਕੋਈ
ਹੂੰ-ਹੂੰ, ਅੱਜ ਮੈਂ ਤੁਹਾਨੂੰ ਬਜ਼ਾਰੋਂ ਨਿਕਲਦੇ ਹੋਏ ਦੇਖਿਆ ਸੀ। ਤੁਸੀਂ ਨਾ ਆਪਣਾ ਗੁਲਾਬੀ ਟੀ ਸ਼ਰਟ ਪਾਈ ਦੀ ਸੀ
ਉਹ ਹਾਂ ਮੈਂ ਗਈ ਸੀ, ਗਈ ਸੀ ਉਹ ਕੋਈ ਕੰਮ ਪੈ ਗਿਆ ਸੀ ਬ ਮੈਨੂੰ ਤੇ ਮੈਂ ਚਲੀ ਗਈ ਸੀ ਫਿਰ ਬਾਜ਼ਾਰ ਥੋੜਾ ਸਮਾਨ ਵਗੈਰਾ ਲੈਣਾ ਸੀ
ਤੁਸੀਂ ਵਾਲ ਵੀ ਪਿੱਛੇ ਕਰ ਰਹੇ ਸੀ।
ਹਾਂਜੀ, ਬਸ, ਚਲੀ ਗਈ ਸੀ ਫੇਰ ਮੈਂ ਬਾਜ਼ਾਰ ਮੈਂ ਕਿਹਾ ਚੱਲ ਉਹ ਆਵਾਂ,
ਹਮ
ਹੋਰ
ਮੈਂ ਉਸ ਟਾਈਮ ਆਵਾਜ ਲਾਣ ਲੱਗਾ ਸੀ, ਮੇਰੀ ਵਾਈਫ ਨੇ ਕਿਹਾ ਬਈ ਉਹ ਜਾ ਰਹੇ ਨੇ ਭੈਣ ਜੀ। ਤੇ ਤੁਸੀਂ ਵਾਈ ਗੱਲ ਕਰਨੀ ਸੀ ਨਾ,
ਲਗਾ ਲਗਾ ਲੈਣੀ ਸੀ, ਆਵਾਜ਼ ਫੇਰ ਕੀ ਹੋਇਆ, ਆਪਣੇ ਬੰਦਿਆਂ ਨੂੰ ਤਾਂ
ਚੰਗਾ ਨੀ ਮੈਂ ਤੇ ਵਾਈਫ ਨੂੰ ਕਿਹਾ ਸੀ, ਮੈਂ ਕਿਹਾ ਵੀ ਤੁਸੀਂ ਲਾ ਲਓ ਆਵਾਜ਼ ਤੇ ਪਰ ਉਹ ਅਸੀਂ ਨਾ ਦੂਸਰੇ ਪਾਸੇ ਜਾਣਾ ਸੀ, ਤੁਸੀਂ ਦੂਸਰੇ ਪਾਸੇ ਮੁੜ ਗਏ ਸੀ।
ਅੱਛਾ,
ਹਾਂ ਮੈਂ ਕਿਹਾ ਚਲੋ, ਹੁਣ ਫੇਰ ਕੋਈ ਨੀ ਤੇ ਉਹ ਅੱਜ ਕੁਦਰਤੀ ਤੁਹਾਡਾ ਹੁਣ ਆ ਗਿਆ।
ਹੂੰ ਕੋਈ ਨੀ ਘਰ ਆਇਆ, ਤੁਸੀਂ ਭੈਣ ਜੀ ਨੂੰ ਲੈ ਕੇ, ਹੂੰ, ਮੈਨੂੰ ਨਾ ਇੱਕ ਫੋਨ ਜ਼ਰੂਰ ਕਰਦੇ ਆ ਜੇ,
ਨਹੀਂ-ਨਹੀਂ ਮੈਂ ਫੋਨ ਵੀ, ਕਰਾਂਗਾ ਤੁਹਾਨੂੰ ਤੇ ਤੇ ਦੇਖਾਂਗੇ, ਪ੍ਰਸ਼ਾਦਾ ਘਰ ਹੀ ਛ
ਹਾਂ ਮੈਂ ਤਾਂ ਹੀ ਕਹਿ ਰਹੀ, ਹਾਂ ਨਾ ਮੈਨੂੰ ਇੱਕ ਫੋਨ ਜ਼ਰੂਰ ਕਰਦੇ, ਆ ਜੇ ਆਓਗੇ ਤੇ। ਤੇ ਮੈਂ ਨਾ ਕੋਈ ਕੰਮ ਵੀ ਜਾਣਾ ਸੀ। ਤੇ ਫੇਰ ਮੈਂ ਉਹ ਕੰਮ ਫਟਾਫਟ ਕਰ ਰਿਹਾ ਵਾਂਗੀ ਆਪਣਾ, ਤੇ ਫੇਰ ਥੋੜਾ ਰੋਟੀ ਦਾ ਕਰ ਲਾਂਗੇ, ਵਧੀਆ ਖਵਾ ਦਾਂਗੇ, ਤੁਹਾਨੂੰ ਕੋਈ ਨਵੀਂ ਜਿਹੀ ਡਿਸ਼ ਬਣਾ ਕੇ। ਹੁਣ ਡੋਸਾ ਵਗੈਰਾ ਖਾ ਲੈਂਦੇ ਹੋ ਤੁਸੀਂ? ਕੋਈ ਨੀ ਫੇਰ ਤੁਹਾਨੂੰ ਡੋਸਾ ਖਵਾਦੇ ਆ।
ਹਾਂ,
ਹਨਾ, ਨਾਲ ਹੋਰ ਕੀ ਖਾਓਗੇ।
ਡੂਸਾ ਇਹ ਤੇ ਸਾਊਥ ਇੰਡੀਅਨ ਹੋ ਗਿਆ।
ਹਾਂ ਤੇ ਹੋਰ ਵੀ ਦੱਸ ਦਾਲ ਬਾਟੀ ਖਾਓਗੇ? ਦਾਲ ਬਾਟੀ ਚੂਰਮਾ ਬਣਾ ਲਾਂਗੇ, ਚੂਰਮਾ ਬਣਾ ਲਾਂਗੇ ਦਾਲ ਬਾਟੀ।
ਉਹ ਬਣਾਓ-ਬਣਾਓ ਜ਼ਰੂਰ ਕੋਈ ਨੀ ਮੈਂ ਦੱਸਾਂਗਾ ਤੁਹਾਨੂੰ ਕਦੋਂ ਆ, ਰਹੀ ਹਾਂ ਹੋਰ ਕੁੱਛ ਬਣਾਓ ਨਾ ਬਣਾਓ, ਦਾਲ ਬਾਟੀ ਜਰੂਰ ਬਣਾਉਣਾ।
ਹਾਂ ਉਹ ਤੇ ਸਾਡੀ ਵੀ ਬੜੀ ਫੇਵਰੇਟ ਹੈ। ਸਾਡੇ ਘਰ ਦੇ ਸਾਰੇ ਬੜੀ ਪਸੰਦ ਕਰਦੇ, ਐਨਾ ਨੁੰ ਤੇ ਬੜੀ ਜ਼ਿਆਦਾ ਐਨਾ ਨੁੰ ਤਾ ਚਾਹੇ,
ਤੁਹਾਡਾ ਪਰਿਵਾਰ ਸਾਰਾ ਆਪਣਾ ਪਿੱਛੋਂ ਰਾਜਸਥਾਨ ਤੋਂ ਸੋਹਰਾ ਪਰਿਵਾਰ
ਹਾਂਜੀ ਉਹ ਤਾਂ ਹੀ ਤੇ ਇਹਨਾਂ ਨੇ ਇਹ ਚੀਜ਼ ਪਸੰਦ ਹੈਗੀ ਆ, ਤੇ ਇਹਨਾਂ ਨੂੰ ਤੇ ਚਾਹੇ ਹਫ਼ਤੇ ਚ ਤੁਸੀਂ ਦੋ ਤਿੰਨ ਵਾਰੀ ਦੇ ਦੋ ਦਾਲ-ਬਾਟ,
ਹਾਂ, ਪਿੱਛੇ ਮੇਰੇ ਬੱਚੇ-ਬੱਚੇ ਦੱਸ ਰਹੇ ਸਨ, ਅਸੀਂ ਗਏ ਸੀ ਆਂਟੀ ਦੇ ਘਰ ਤੇ ਉਹਨਾਂ ਨੇ ਪੋਹੇ ਖੁਵਾਏ ਸਨ। ਪੋਏ ਵੀ ਸੁਣਿਆ ਤੁਸੀਂ ਬੋਤ ਵਦੀਆ ਬਣਾਂਦੇ ਓ।
ਹਾਂਜੀ, ਹਾਂਜੀ ਬਣਾ ਲਈ ਏ ਬੋਤ ਅੱਛੇ ਬਣਾਈ ਦਾਏ, ਆਣਾ ਕਦੀ ਪੋਏ ਵੀ ਖਵਾਵਾਂ ਗੇ ਤੁਆਨੂੰ ਬਣਾ ਕੇ।
ਹਾਂ ਨਈ ਓ ਦੇਖਨੇ ਆ, ਕਿ ਜਿਸ ਦਿਨ ਆਏ ਨਾ ਹੁਣ ਸਾਰੀ ਦਿਹਾੜੀ ਲਾਵਾਂਗੇ ਓਥੇ ਇੱਕ ਵਾਰ।
ਹਾਂ, ਫੇਰ ਐ ਨਾਸਤੇ ਚ ਨਾਸਤੇ ਚ, ਕੁਛ ਬਨਾਂ ਦਾਂਗੇ ਦੁਪਹਿਰੇ ਕੁਛ ਰਾਤੀ
ਹਾਂ, ਸਵੇਰੇ ਦੇਖਾਂਗੇ ਫੇਰ ਨੌ ਕ ਵਜੇ ਆਵਾਂਗੇ ਤੇ, ਦੇਖਾਂਗੇ ਕਿ ਤੇ ਘੁੰਮਣ ਫਿਰਨ ਦੀ, ਦਾ ਵੀ ਪਲਾਨਿੰਗ ਕਰਾਂਗੇ ਹਨਾ।
ਹਾਂ, ਚਾਲਾ ਲਾਂਗੇ ਕੋਈ ਨੀ ਕਾਰ ਖੜੀ ਅਪਨੀ ਬ੍ਹਾਰ।
ਹਾਂ, ਓ ਆਪਣਾ ਜੇੜਾ, ਆਪਣੇ ਜੇੜੇ ਲਾਗੇ ਵਾਟਰ ਪਾਰਕ ਏ
ਹਾਂਜੀ।
ਸ਼ਰ ਸ਼ਹਿਰ ਦੇ ਲਾਗੇ ਜਿਹੜਾ ਹੈ, ਉੱਥੇ ਚੱਲਣੇ ਆ ਨਾ ਮੈਨੂੰ ਖੁੱਲ ਗਿਆ ਨਾ ਵਾਟਰ ਪਾਰਕ ਤੇ ਚੱਲਦੇ ਆ, ਬੱਚੇ ਲੈ ਕੇ ਨਾ, ਤੁਸੀਂ ਵੀ ਆਪਣਾ ਫੈਮਿਲੀ ਲੈ ਲੈਣਾ ਆਪਾਂ ਵੀ ਲੈ ਲਾਂਗੇ ਹਨਾ।
ਹਾਂ, ਹਾਂ ਬੇਟੇ ਨੂੰ ਕੈ ਦਾਂਗੀ ਕਾਰ ਬਾਹਰ ਖੜੀ ਏ। ਕੋਈ ਨੀ ਚੱਲਾਂਗੇ।
ਬਿਲਕੁਲ, ਬਿਲਕੁਲ ਚਲੋ ਕੋਈ ਨੀ ਫੇਰ ਓਨਾ ਆਪਾ ਆਂ, ਵੀਰ ਜੀ, ਆਣ ਤੇ ਓਨਾਂ ਨੂੰ ਫੇਰ ਸਤਿ ਸ੍ਰੀ ਅਕਾਲ ਕਹਿ ਦੇਨਾ, ਕਹਿ ਦੇਨਾ ਆਇਆ ਸੀ।
ਹਾਂਜੀ, ਕੋਈ ਨੀ ਕਹਿ ਦਿੰਨੀ ਆ ਮੈਂ, ਕੋਈ ਨੀ।
ਤੇ ਹਾਂ ਦੱਸ ਦੇਨਾ ਓਨਾਂ ਨੂੰ, ਤੇ ਬਾਕੀ ਦੇਖ ਯਾ ਮੈਂ ਦੱਸਾਂਗਾ ਤੁਹਾਨੂੰ ਕਦੋਂ ਆ ਰਹੇ ਆਂ ਅਸੀ ਹਨਾ।
ਹਾਂ, ਹਾਂ ਕੋਈ ਨੀ।
ਓ, ਓਕੇ ਜੀ ਓਕੇ।
ਓਕੇ ਜੀ, ਸਤਿ ਸ੍ਰੀ ਅਕਾਲ ਜੀ ਸਸ